ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹੋਰ ਠੀਕ ਠਾਕ ਹੋ
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
ਵਧੀਆ ਠੀਕ ਠਾਕ
ਸਭ ਠੀਕ ਠਾਕ ਪ੍ਰਵਾਰ ਚ
ਹਾਂਜੀ ਸਾਰੇ ਵਧੀਆ ਸਭ ਠੀਕ ਠਾਕ ਤੁਸੀਂ ਸੁਣਾਓ ਬੱਚੇ ਵੀ ਠੀਕ ਨੇ
ਹਾਂਜੀ ਸਭ ਵਧੀਆ ਨੇ ਹਾਂਜੀ ਮੈਂ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਫਾਸਟ ਫੂਡ ਬਾਰੇ ਦੱਸੋਗੇ ਕੁਛ
ਹਾਂਜੀ ਹਾਂਜੀ ਫਾਸਟ ਫੂਡ ਤੇ ਅੱਜ ਕੱਲ ਬੱਚਿਆਂ ਦੀ ਤੇ ਵੱਡਿਆਂ ਦੀ ਸਾਰਿਆਂ ਦੀ ਮਨਪਸੰਦ ਹੋਏ ਹੈ ਸਾਰੇ ਖਾਂਦੇ ਨੇ ਅੱਜ ਕੱਲ ਫਾਸਟ ਫੂਡ ਜੋ ਕਿ ਸਾਡੇ ਲਈ ਬਿਲਕੁਲ ਪੋਸ਼ਟਿਕ ਆਹਾਰ ਨਹੀਂੀ ਹੈਗਾ
ੱਠੀਕ
ਤੇ ਔਰ ਇਹੀ ਪੀਜ਼ਾ ਲਾ ਲ ਲੋ ਬਰਗਰ ਲਾ ਲ ਲੋ ਤੁਸੀਂ ਇਹ ਮੋਮੋਜ਼ ਜਿਹੜੇ ਅੱਜ ਕੱਲ੍ਹ ਬੱਚੇ ਛੱਡਣ ਦਾ ਨਾਮ ਹੀ ਨਹੀਂੀ ਲੈਂਦੇ ਦੇ ਮੋਮੋਜ਼ ਇੰਨਾ ਖਾਂਦੇ ਨੇ ਇਹਦੇ ਚ ਇੰਨਾ ਮੈਦਾ ਹੁੰਦਾ ਹੈ ਇੰਨਾ ਜ਼ਿਆਦਾ ਜਿਹੜੇ ਸਾਡੇ ਅੰਦਰ ਦੀ ਜਿਹੜੀਆਂ ਆਂਤੜਾਂ ਹੁੰਦੀਆਂ ਨੇ ਆਦ ਰਾਹੀਂ ਚ ਅਹ ਮੈਦਾ ਫਸ ਜਾਂਦਾ ਹੈਗਾ ਜਿਹੜੇ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਹਾਂਜੀ ਇਹ ਚੌਮਿਨ ਵੀ ਵੀ ਨੁਕਸਾਨ ਸ ਨੇ ਸਾਰਾ ਮਿਰਚਾਂ ਵਾਲਾ ਮੁਕਾ ਰਹੇ ਸਾਰਾ ਇਹਦੇ ਚ ਇਨੀਆਂ ਮਿਰਚਾਂ ਪਾਉਂਦੇ ਨੇ ਇਹ ਬਰਗਰ ਲਾ ਲਓ ਪੀਜ਼ਾ ਲਾ ਲਓ ਤੁਸੀਂ ਉਹਦੇ ਚ ਜਿਹੜੀ ਚੀਜ਼ ਪਾਉਂਦੇ ਨੇ। ਉਹੀ ਜਮਾ ਬਿਲਕੁਲ ਰਬੜ ਵਰਗੀ ਆਉਂਦੀ ਹੈ। ਹਾਂਜੀ ਹਾਂਜੀ ਸਪਰਿੰਗ ਰੋਲ ਹੋ ਗਏ ਇਹਦੇ ਚ ਰੱਬੜ ਪਾਉਂਦੇ ਨੇ ਰਬੜਾਂ ਵਾਲੀ ਜਿਹੜੀ ਚੀਜ਼ ਹੁੰਦੀ ਹੈ ਉਹ ਵੀ ਨੁਕਸਾਨ ਏ ਸਾਰੀ। ਛੱਢਾ ਨੁਕਸਾਨ ਮਿਲਦਾ ਗਿਆ ਹਾਂਜੀ ਹਾਂਜੀ ਫਾਸਟ ਫੂਡ ਤੇ ਸਭ ਤੋਂ
ਨਾ ਫ਼ਿਰ
ਹਾਂਜੀ ਹਾਂਜੀ ਇਹਦੇ ਨਾਲ ਹੀ ਸਾਰਾ ਜਿਹੜਾ ਸਾਡਾ ਪੇਟ ਸਿਸਟਮ ਹੈ ਖ਼ਰਾਬ ਹੋ ਜਾਂਦਾ ਸਾਰਾ।
ਹਾਂਜੀ
ਹਾਂ ਸਾਨੂੰ ਪੇਟ ਕਦੀ ਕਿਸੇ ਨੂੰ ਕੁਛ ਹੋ ਗਿਆ ਕਦੇ ਪੇਟ ਪੇਟ ਤੋਂ ਬਿਮਾਰੇ ਨੇ ਅੱਜ ਚੱਲ ਸਾਡਾ ਹਾਲ ਸਹੀ ਹੋਏਗਾ ਤੇ ਅਸੀਂ ਠੀਕ ਬਾਹਰ ਦੇ ਖਾਣੇ ਵਿੱਚ ਤੇ ਹਰ ਇੱਕ ਚੀਜ਼ ਦੇ ਵਿੱਚ ਕੁਛ ਨਾ ਕੁਛ ਮਿਲਾਵਟ ਏ ਅੱਜ ਕਲ ਫਲ ਫਰੂਟ ਵੀ ਦੇਖ ਲੋ ਤੁਸੀਂ। ਅ ਸਬਜ਼ੀਆਂ ਦੇਖ ਲਓ ਉਹਨਾਂ ਦੇ ਵਿੱਚ ਵੀ ਕ ਲੱਗਦੇ ਨੇ ਪਰ ਲੇਕਿਨ ਇਹ ਸਹੂਲਤ ਰਹਿੰਦੀ ਏ। ਕਿ ਅਸੀਂ ਆਪਣੇ ਹੱਥ ਈ ਧੋ ਕੇ ਬਣਾ ਲੈਂਦੇ ਹਾਂ। ਚੀਜ਼ਾਂ ਨੂੰ ਕਿਉਂਕਿ ਹੁਣ ਕੁਛ ਨਾ ਕੁਛ ਜੀਣ ਵਾਸਤੇ ਤੇ ਖਾਣਾ ਹੀ ਪੈਣਾ।
ਖਾਣਾ ਹੀ ਪੈਂਦਾ।
ਹਾਂਜੀ ਹਾਂਜੀ। ਹੋਰ ਬਾਹਰ ਦੀ ਚੀਜ਼ਾਂ ਹੈ ਕਿ ਬੱਚੇ ਅੱਜ ਕੱਲ੍ਹ ਮੰਨਦੇ ਨਹੀਂ ਹੈਗੇ। ਉਹਨਾਂ ਨੇ ਖਾਣਾ ਹੀ ਬਾਹਾਰ ਦਾ ਹੈਗਾ ਸਾਨੂੰ ਕਿਧਰ ਬਾਹਰ ਜਾਣਾ ਪੈਂਦਾ ਸਾਡੀ ਮਜਬੂਰੀ ਹੋ। ਜਾਂਦੀ ਏ। ਕਿ ਸਾਨੂੰ ਇਹ ਚੀਜ਼ਾਂ ਹੀ ਖਾਣੀ ਪੈਂਦੀਆਂ ਨੇ।
ਬਿਲਕੁਲ ਬਸ ਇਹ ਤੇ ਇੱਕ ਰਿਵਾਜ ਹੀ ਪੈਦਾ ਹੋ ਗਿਆ ਫਾਸਟ ਫੂਡ ਖਾਣੇ ਦਾ
ਹਾਂਜੀ, ਹਾਂਜੀ ਬਸ ਜਿੱਥੇ ਵੇਖ ਲਓ ਦਿਨੀ ਚ ਰੋਟੀ ਖਾਧੀ ਨੀ ਜਾਂਦੀ ਬੱਚਿਆਂ ਕੋਲੋਂ। ਜਿਹੜੀ ਮਰਜੀ ਸਬਜ਼ੀ ਕਰ ਲੋ ਹਾਂ ਬਸ ਇਹਨਾਂ ਨੂੰ ਬਾਹਰ ਦਾ ਖਾਣਾ ਹੈ। ਬਾਹਰ ਦੀਆਂ ਚੀਜ਼ਾਂ ਵਿੱਚ ਤੇ ਪਤਾ ਨੀ ਕਿਹੜੇ ਹੱਥਾਂ ਨਾਲ ਕਿਹੜੇ ਹੱਥਾਂ ਨਾਲ ਬਣਾ ਰਹੇ ਨੇ। ਉਹ ਕਿਹੜਾ ਤੇਲ ਯੂਜ ਕਰਦੇ ਪਏ ਨੇ। ਕਿਹੜਾ ਤੇਲ ਇਸਤੇਮਾਲ ਕਰਦੇ। ਨੇ ਹਾਂਜੀ ਹਾਂਜੀ।
ਤੇਲ ਵੀ ਸੜੇ ਆਪਣੇ ਕਿੰਨੇ ਦਿਨਾਂ ਤੇਲ ਹੁੰਦਾ ਹੈ ਗਲਿਆ ਸੜਿਆ ਤੇਲ ਹੁੰਦਾ ਹੈ ਉਹਦੇ ਵਿੱਚ ਬਾਰ ਬਾਰ ਤਲ ਕੇ ਦੇ ਦਿੰਦੇ ਨੇ।
ਹਾਂ ਔਰ ਨਾਲੇ ਸਬਜ਼ੀਆਂ ਵੀ ਸਬਜ਼ੀਆਂ ਵੀ ਉਹ ਕਿਹੜਾ ਸਾਡੇ ਵਰਗੇ ਧੋਦੇ ਨੇ। ਸਬਜ਼ੀਆਂ ਵੀ ਉਹਨਾਂ ਨੇ ਬਾਈ ਜਿਹੜੇ। ਖ਼ਰਾਬ ਹੋਵੇ ਕੀੜੇ ਪੈਂਦੇ ਹੋਣ ਉਹਨਾਂ ਨੇ ਉਹੀ ਵਿੱਚ ਸੱਟ ਕੇ ਉਹੀ ਕੜਛੀਆਂ ਕੁੜਛੀਆਂ ਘੁਮਾ ਕੇ। ਕੇ ਉਹੀ ਫੜਾ ਦੇਣੀ ਨੇ ਉਹੀ ਅੱਜ ਕੱਲ ਦੇ ਜਵਾਕਾਂ ਨੂੰ ਸਵਾਦ ਲੱਗਦੀ ਹੈ।
ਬਸ ਮੰਨਦੇ ਨੀ ਬੱਚੇ ਬੱਚੇ ਅੱਜ ਕੱਲ ਮੰਨਦੇ ਨਹੀਂ ਹੈਗੇ ਜੀ। ਫਿਰ ਤਾਂਹੀ ਤੇ ਬਿਮਾਰੀਆਂ ਪੈਦਾ ਹੁੰਦੀਆਂ ਨੇ।
ਹਾਂ, ਬਸ ਬਿਮਾਰੀਆਂ ਤਾਂ ਜੜ ਹੀ ਆ ਹੀ ਇਹੀ ਏ ਹਾਂ।
ਬਸ
ਇੱਥੋਂ ਹੀ ਬਿਮਾਰੀ ਹਾਂ ਬਸ ਇੱਥੋਂ ਹੀ ਬਿਮਾਰੀਆਂ ਪੈਦਾ ਹੁੰਦੀਆਂ ਨੇ। ਇਹਨਾਂ ਦੇ ਹਾਂ ਕਦੀ ਪੇਟ ਦਰਦ। ਕਦੇ ਕੁਛ ਏ ਕਦੇ ਕੁਛ ਏ ਫੇਰ ਡਾਕਟਰਾਂ ਕੋਲ ਜਾਓ ਫੇਰ ਡਾਕਟਰ ਕੋਲ ਜਾਓ। ਉਹਨਾਂ ਨੇ ਫੇਰ ਉਹ ਦਵਾਈਆਂ ਦੇਣੀਆਂ ਨੇ ਇੰਜੈਕਸ਼ਨ ਦੇਣੇ ਨੇ ਬਸ ਇਹਨਾ ਚ ਬੰਦਾ ਰੁਲ ਜਾਂਦਾ ਹੈਗਾ।
ਬਸ ਜਿਹੜੀ ਚੀਜ਼ ਖਾਣ ਵਾਲੀ ਹਰੀ ਸਬਜ਼ੀਆਂ ਨੇ ਫਲ ਨੇ। ਪੱਤੇਦਾਰ ਸਬਜ਼ੀਆਂ ਨੇ ਉਹਨਾਂ ਚੀਜ਼ਾਂ ਵੱਲ ਤੇ ਮੂੰਹ ਹੀ ਨ ਕਰਦੇ ਜੀ ਨਹੀਂ ਖਾਣੀ ਘੀਆ ਨੀ ਖਾਣੀ। ਬੈਂਗਨ ਨੀ ਖਾਣੇ। ਇਹ ਨੀ ਖਾਣਾ ਉਹ ਨੀ ਖਾਣਾ। ਬਸ ਸਿੱਧਾ ਕਰੋ ਜੀ ਓਨਲਾਈਨ। ਫਾਸਟਫੂਡ ਤੇ ਘਰ ਆ ਰਿਹਾ ਆ।
ਹਾਂਜੀ ਹਾਂਜੀ ਬਸ ਉਹੀ ਸਬਜ਼ੀਆਂ ਨੀ ਖਾਣੀ ਸਬਜ਼ੀਆਂ ਨੂੰ ਮੂੰਹ ਲਾ ਕੇ ਰਾਜੀ ਰੋਣਾ ਸ਼ੁਰੂ ਕਰ ਦੇਣਗੇ ਅੱਜ ਕੱਲ ਤੁਸੀਂ ਚਿਪਸ ਦੇਖਲੋ ਚਿਪਸ ਜਿਹੜੇ ਪੈਕੇਟ ਆਏ ਆਦੇ ਨੇ ਪੈਕਟਾਂ ਚ ਆਦੇ ਨੇ ਇਹ ਪਤਾ ਨਹੀਂ ਕਿੰਨੇ ਦਿਨਾਂ ਦੇ ਹੁੰਦੇ ਨੇ। ਕਦੋਂ ਦੇ ਬਣਾਏ ਹੋਏ ਨੇ ਅਸੀਂ ਕਿਹੜਾ ਵੇਖਦੇ ਪਏ ਇਹਨਾਂ ਨੂੰ ਉਹ ਬਸ ਸਟੈਂਪ ਮਾਰ ਕੇ ਦੇ ਦਿੰਦੇ ਨੇ ਕਿ ਹਾਂ ਇਦੋਂ ਐਕਸਪਾਇਰ ਹੋਏਗੀ ਪਰ ਲੇਕ ਸਾਨੂੰ ਥੋੜ੍ਹੀ ਪਤਾ ਕਦੋਂ ਬਣਾਈ ਗਈ ਹੈ ਚੀਜ਼ ਹੁਣ ਜਿਹੜੇ ਛੋਟੇ ਬੱਚੇ। ਚਲੋ ਜਿਹੜੇ ਫਰੂਟ ਆਉਂਦੇ ਨੇ ਫਰੂਟ ਜੂਸ ਆਉਂਦੇ ਨਿੱਕੀਆਂ ਨਿੱਕੀਆਂ ਫਰੂਟੀਆਂ ਆਉਂਦੀਆਂ ਨੇ। ਓਦੇ ਅੰਦਰ ਹੁਣ ਪਿੱਛੇ ਨਿਊਜ਼ ਦੇਖੀ ਸੀ ਮੈਂ ਉਹਦੇ ਵਿੱਚ ਕੀੜੇ। ਛੋਟੇ ਛੋਟੇ ਸੱਪ ਦੇ ਬੱਚੇ ਕੁੱਛ ਨਾ ਕੁੱਛ ਨਿਕਲਦਾ ਹੀ। ਰਹਿੰਦਾ ਹੈਗਾ ਕਿਉਂਕਿ ਚੀਜ਼ਾਂ ਬੰਦ ਨੇ ਨਾ ਬੰਦ ਚੀਜ਼ਾਂ ਨੁਕਸਾਨ ਹੀ ਹੁੰਦੀਆਂ ਨੇ।
ਕਹਿੰਦੇ ਚੋਮੀਨ ਤੇ ਬੱਚੇ ਛੱਡਦੇ ਹੀ ਨਹੀਂ ਚੋਮੀਨ ਦੇ ਕਿੰਨੇ ਉਹ ਦਿਖਾਈ ਸੀ ਕਿ ਬੱਚੇ ਦਾ ਪੇਟ ਕੱਟ ਕੇ ਉਹਦੀ ਆਂਦਾਂਰਾ ਦੇ ਵਿੱਚੋਂ ਚੌਮੁਨ ਚਾਊਮਨ ਕੱਡੇ ਸੀ ਹੈਂ। ਤੜੀਆਂ ਖ਼ਰਾਬ ਹੋ ਗਿਆ ਸੀ ਤਾਂ ਵੀ ਬੱਚੇ ਮੰਨਦੇ ਨੀ ਇਸ ਗੱਲ ਨੂੰ ਵੀ ਇ ਤਨਾ ਦਿਖਾ ਕੇ ਕੇ ਵੀ ਬੱਚਿਆਂ ਨੂੰ ਉਹ ਨਹੀਂ ਹੁੰਦਾ ਕਿ ਵੀ ਅਸੀਂ ਨਾ ਖਾਈਏ ਫੇਰ ਵੀ ਕਹਿਣਗੇ ਚੌਮੀਿਨ ਖਾਣਾ।
ਹਾਂ ਹੁਣ ਮੈਗੀ ਦੇਖੋ ਪਿੱਛੇ ਮੈਗੀ ਮੈਗੀ ਬੈਨ ਕਰਤੀ ਸੀ ਇਹਨਾਂ ਨੇ ਕਿੰਨੇ ਸਾਲ
ਹਾਂ।
ਇੰਨੇ ਸਾਲ ਨੇ ਬੈਨ ਕੀਤੀ ਹੁਣ ਫੇਰ ਸ਼ੁਰੂ ਕਰਤੀ ਹੁਣ ਸ਼ਾਮ ਦਾ ਟਾਈਮ ਹੁੰਦਾ ਬੱਚੇ ਮੈਗੀ ਖਾਣੀ ਹੈ। ਅੱਜ ਮੈਗੀ ਮੰਗਾਓ ਚੋਕਲੇਟ ਖਾਂਦੇ ਨੇ ਚੋਕਲੇਟ ਵਿੱਚ ਵੀ ਜਿਹੜੇ ਰੰਗ ਦੀ ਚੋਕਲੇਟ ਹੁੰਦੀ ਉਸੀ ਰੰਗ ਦਾ ਕੀੜਾ ਹੁੰਦਾ ਜੇ।
ਹਾਂ
ਉਸੇ ਰੰਗ ਦੇ ਕੀੜੇ ਹੁੰਦੇ ਨੇ ਔਰ ਖਾਣੇ ਵੀ ਇਹਨਾਂ ਨੇ ਇਹੀ ਚੀਜ਼ਾਂ ਨੇ ਮੁੜਦੇ ਹੀ ਨੀ। ਆਖੇ ਨੀ ਲੱਗਦੇ ਹੈਗੇ ਇਹਨਾਂ ਨੇ ਬਾਹਰ ਦੀ ਚੀਜ਼ਾਂ ਖਾਣੀਆਂ ਚਿਪਸ ਖਾਣੇ ਨੇ ਕੁਰਕੁਰੇ ਖਾਣੇ ਫਿਰ ਮਿਰਚਾਂ
ਤੇ ਸਭ ਤੋਂ ਗੰਦੀ ਚੀਜ਼ ਹੈ ਜਿਹੜਾ ਅੰਦਰ ਜਾ ਕੇ ਲੀਵਰ ਨੂੰ ਖਰਾਬ ਕਰਦਾ ਹੈ। ਮੈਦਾ- ਮੈਦਾ ਹੀ ਲੀਵਰ ਲੀਵਰ ਫੈਟ ਕਰਦਾ
ਹਾਂਜੀ ਹਾਂਜੀ ਇਹ ਚਿਪਸ ਕੁਰਕਰੇ ਇਹ ਵੀ ਸਾਰੇ ਕਹਿਦੇ ਨੇ ਪਲਾਸਟਿਕ ਦੀ ਬਣੀ ਹੈ। ਜਿਹੜੀ ਪਲਾਸਟਿਕ ਦੀ ਜਿਹੜੀ ਥੈਲੀਆਂ ਹੁੰਦੀਆਂ ਨੇ ਇਹਨਾ ਨੂੰ ਗਾਲ ਕੇ ਪਤਾ ਨੀ ਕਿਸ ਤਰੀਕੇ ਨਾਲ ਬਣਾਇਆ ਜਾਦਾ ਅਸੀ ਵੇਖਦੇ ਪਈ ਹ ਜਾ ਕੇ ਇਹਨਾ ਨੂੰ ਹਨਾ
ਤੇ ਮੋਟਾਪਾ ਕਿਥੋਂ ਹੁੰਦਾ ਹੈ। ਬੱਚਿਆਂ ਨੂੰ ਮੋਟਾਪਾ ਕਿਥੋ ਹੁੰਦਾ ਹੈ। ਬਾਰ ਦੀ ਚੀਜ਼ਾ ਖਾਣੇ ਤੋ ਮੋਟਾਪਾ ਹੁੰਦਾ ਇਨੇ ਇਨੇ ਵੇਟ ਬੱਚਿਆਂ ਦੇ ਅਜ ਕਲ ਦੇ ਬੱਚਿਆਂ ਦੇ ਵੇਟ ਦੇਖੋ ਸੱਤਰ ਸੱਤਰ ਕਿਲੋ ਤੱਕ ਵੇਟ ਹੋਏ ਪਏ ਨੇ ਬਚਿਆ ਦੇ ਅਗੋਂ ਬੱਚਿਆਂ ਨੇ ਕੀ ਕਰਨਾ ਜਦ ਇਹ ਚੀਜਾ ਨਹੀ ਛੱਡਣਗੇ ਤੇ ਮੋਟਾਪਾ ਵਧੇਗਾ ਈ।
ਹਾਂਜੀ ਹਾਂਜੀ ਇਹ ਮੋਟਾਪਾ ਵਧਾਉਣ ਵਾਲਾ ਕੰਮ ਜੇ
ਹੋਰ ਇਸ ਕਰਕੇ ਕਹਿਦੇ ਨਾ ਵੀ ਆਹਾਰ ਲੋਓ ਆਪਣਾ ਸੰਤੁਲਿਤ ਆਹਾਰ ਲਓ ਸੰਤੁਲਿਤ ਆਹਾਰ ਵਿਚ ਕੀ ਹੈ। ਇਹੀ ਕੁਛ ਹੈ। ਹਰੀ ਸਬਜ਼ੀਆਂ ਨੇ ਫਰੂਟ ਹੈ। ਐ ਦਲੀਆ ਖਿਚੜੀ ਹੈ। ਪੋਹਾ ਹੈ। ਸੇਵੀਆਂ ਨੇ ਇਹ- ਇਹ ਆਹਾਰ ਨਾ ਹਲਕਾ ਆਹਾਰ
ਹਲਕਾ ਆਹਾਰ ਏ ਹਾਂਜੀ- ਹਾਂਜੀ ਔਰ ਇਹ ਹੀ ਖਾਂਦੇ ਨੀ ਇਹਨਾਂ 'ਚ ਅਗਰ ਸਬਜ਼ੀਆਂ ਪਾ ਕੇ ਕਰਾਰਾ ਵੀ ਬਣਾ ਕੇ ਦੇਦੇ ਕਿ ਚਲੋ ਬੱਚੇ ਖਾ ਲੈਣ ਅਗਲੇ ਮੂੰਹ ਹੀ ਨਹੀ ਲਾਂਦੇ ਨਹੀ ਜੀ ਜਿਹੜਾ ਅਸੀ ਬਰੈਡ ਵੇਖ ਲਓ ਬ੍ਰੈਡ ਜਿਹੜਾ ਅਸੀ ਖਾਂਦੇ ਹਾਂ ਸਵੇਰੇ ਬ੍ਰੈਡ ਬਟਰ ਲਗਾ ਕੇ ਖਾਣੇ ਆ। ਉਹ ਵੀ ਮੈਦਾ ਏ ਉਹ ਵੀ ਨੁਕਸਾਨ ਉਹ ਅੰਦਰ ਦੀ ਜਿਹੜੀ ਆ ਜੇੜੀਆਂ ਨਸਾਂ ਹੁੰਦੀਆਂ ਨੇ ਪੇਟ ਸਾਰਾ ਸਾਰਾ ਖਰਾਬ ਹੁੰਦਾ ਏ
ਅ ਸਾਰਾ ਸਰੀਰ ਦਾ ਬੈਲੇੈਸ ਹੀ ਖਰਾਬ ਹੋ ਜਾਦਾ ਇਹਨਾਂ ਚੀਜ਼ਾ ਦੇ ਨਾਲ ਨਾ ਇਕ ਲੀਵਰ ਨੀ ਕੋਲਸਟੋਲ ਤੁਸੀ ਤਲੇ ਓ ਅੱਛਾ ਪਰੌਂਠੇ ਖਾਓ ਤੁਸੀ ਤਲੇ ਹੋਏ ਹੈਂ। ਉਪਰ ਉਹ ਤੁਹਾਡੇ ਕੈਲਸਟਰ੍ਰੋਲ ਵਧਾਉਣਗੇ
ਹਾਂ -ਹਾਂ- ਹਾਂ-
ਖਾਓਗੇ ਤੇ ਲੀਵਰ ਫੈਟੀ ਹੋਏਗਾ ਬਾਹਰ ਦਾ ਤਲਿਆ ਫੁਲਿਆ ਖਾਓਗੇ ਤੇ ਲੀਵਰ ਫੈਟੀ ਹੋਏਗਾ। ਤੇ ਮਿੰਟ ਦੇ ਪਤਾ ਨੀ ਚੱਲਦਾ ਬਿਮਾਰੀ ਆ ਜਾੇ ਇਹਨਾਂ ਬਿਮਾਰੀਆਂ ਕਰਕੇ ਹਸਪਤਾਲ ਭਰੇ ਪਏ ਨੇ
ਹੋਰ- ਹੋਰ ਫੇਰ ਉਹੀ ਨਾ ਇਹ ਚੀਜ਼ਾ ਖਾਣ ਨੂੰ ਖਾਂਦੇ ਨੇ ਲੋਕੀ ਫੇਰ ਡਾਕਟਰਾਂ ਕੋਲ ਭੱਜ ਕੇ ਜਾਂਦੇ ਨੇ ਸਾਨੂੰ ਠੀਕ ਕਰ ਦੋ ਠੀਕ ਹੋਣ ਤੋਂ ਬਾਅਦ ਡਾਕਟਰ ਮਨਾ ਕਰਦੇ ਨੇ ਫੇਰ ਜਦ ਤੱਕ ਦਵਾਈ ਚਲੇਗੀ ਤਾਂ ਤੱਕ ਰੁਕ ਰਹੇਗੇ ਫੇਰ ਉਹਨਾਂ ਦਾ ਫੇਰ ਉਹੀ ਹਾਲ ਕਿਥੇ ਮੁੜਦੇ ਨੇ ਅਜ
ਉਹੀ ਤੇ ਕਹਿ ਰਹੀ ਆ ਵੀ ਇਕ ਚੀਜ਼ ਖਾਧੀ ਇਹ ਤੇ ਡਾਕਟਰਾਂ ਨੂੰ ਦੁਖਣੇੇ ਦੇ ਆ
ਹਾਂ ਬਸ ਹਾਂ ਉਹੀ ਨਾ ਘਰ ਦਾ ਖਾਓ ਘਰ ਦਾ ਖਾ ਕੇ ਬੱਚੇ ਕਿਥੇ ਮੁੜਦੇ ਨੇ
ਬੱਸ ਏਸ ਏਸ ਫਾਸਟ ਫੂਡ ਨੇ ਹੀ ਤੇ ਸਰੀਰ ਦਾ ਨਾਸ ਮਾਰਿਆ ਹੋਇਆ।
ਹਾਂ ਅਸੀ ਇਹਨਾਂ ਸਹੂਲਤ ਕਰ ਸਕਦੇ ਹਾਂ। ਹਾਂਜੀ- ਹਾਂਜੀ ਅਸੀ ਇਕ ਚੀਜ਼ ਕਰ ਸਕਦੇ ਹਾਂ ਕਿ ਇਹ ਚੀਜ਼ਾ ਅਸੀ ਬੱਚੇ ਨੂੰ ਆਪਣੇ ਘਰੇ ਹੀ ਬਣਾ ਕੇ ਖੁਵਾਈਆਂ ਆਪਣੇ ਹੱਥ ਦੀ ਬਣਾ ਕੇ ਖਵਾਈਏ ਘਰ ਦਾ ਤੇਲ ਘਰ ਦੀ ਸਬਜ਼ੀ ਧੋਤੀ ਹੋਈ ਘਰ ਦਾ ਸਭ ਕੁਛ ਬਣਿਆ ਹੋਇਆ ਘਰ ਦੀ ਚੀਜ਼ਾਂ ਬਣਾ ਕੇ ਖਵਾਈਏ ਇਹਨਾਂ ਨੂੰ ਘਰ ਦਾ ਪਨੀਰ ਕਢ ਕੇ ਹਾਂਜੀ ਪਨੀਰ ਵੀ ਕਿਹੜਾ ਸਹੀ ਹੈਗਾ ਬਾਹਰ ਦਾ ਘਰ ਦਾ ਪਨੀਰ ਖਵਾਈਏ ਇਹਨਾ ਨੂੰ ਬਣਾ ਕੇ
ਪਤਾ ਕੀ ਹੈ। ਅਜ ਕਲ ਦੇ ਜਿਹੜੇ ਲੋਕ ਨੇ ਨਾ ਦੁੱਧ ਲੈ ਕੇ ਕਾਰੀ ਅ ਆਪਣਾ ਪਨੀਰ ਦੁੱਧ ਫੜ ਕੇ ਪਨੀਰ ਬਣਾ ਲੈਦੇ ਨੇ ਤੇ ਅੱਧਾ ਦਹੀ- ਜਿਹੜੀਆਂ ਨਾ ਦੁੱਧ ਹੈ। ਦਹੀ ਹੈ। ਪਨੀਰ ਹੈ। ਇਹੀ ਤਾਂ ਚੀਜ਼ਾਂ ਨੇ ਸਰੀਰ ਵਾਸਤੇ ਤੇਹੀ ਚੀਜ਼ਾਂ ਬੱਚੇ ਮੂੰਹ ਨਹੀ ਲਾਉਦੇ ਨਾ ਦੁੱਧ ਪੀਣਗੇੇ- ਨਾ ਦਹੀ ਖਾਣਗੇ ਅ ਇਹ ਚੀਜ਼ਾ ਜਰੂਰੀ ਨੇ ਬਚਪਨ ਤੋਂ ਈ ਏ ਚੀਜ਼ਾਂ ਜ਼ਰੂਰੀ ਨੇ। ਤਾਂ ਈ ਜਾ ਕੇ ਵੱਡੇ ਹੋ ਕੇ ਸਰੀਰ ਚੱਲੇਗਾ।
ਹਾਂਜੀ- ਹਾਂਜੀ ਬਸ। ਹੈ ਏ ਅੱਜ ਕੱਲ੍ਹ ਦੀ ਰੀਤ ਬਣ ਗਈ ਏ ਬਾਰ ਦਾ ਤੇ ਖਾਣਾ ਈ ਖਾਣਾ ਹੈਗਾ। ਆਈਸ ਕ੍ਰੀਮ ਦੇਖ ਲਓ ਹੁਣੇ ਪਿੱਛੇ- ਆਂਦੀ ਵੀ ਸੀ। ਓਦੇ 'ਚ ਆਈਸ ਕ੍ਰੀਮ ਸੀ ਜੇੜੀ ਆਈਸ ਕ੍ਰੀਮ ਦੇ ਅੰਦਰ- ਤੇ ਓ ਨਿਕਲਿਆ ਕੋਕਰੋਚ ਨਿਕਲਿਆ।
ਹਾਂ ਫੇਰ ਮੰਨਦੇ ਨੇ ਬੱਚੇ।
ਹਾਂ ਨਈ ਮੰਨਦੇ ਹੈਗੇ। ਸਮੋਸਾ ਹੁਣ ਪਿੱਛੇ ਸਮੋਸਾ ਕੀ ਸੀ ਆ ਰਹੀ ਸੀ। ਹ ਨਿਊਜ਼ ਆਂਦੀ ਵੀ ਸੀ ਕਿ ਇੱਕ ਸੀ ਏਥੇ ਕੋਈ। ਰੈਸਟੋਰੈਂਟ ਜਾਂ ਓਥੋਂ ਉਨਾਂ ਨੇ ਸਮੋਸੇ ਖਾਣ ਗਏ ਹੋਣੇ ਨੇ। ਪਲੇਟ ਚ ਪਾਈ ਨੇ। ਪਾਈ ਨੇ ਪਲੇਟ 'ਚ ਦਿੱਤੇ ਨੇ ਤੇ ਚਟਨੀ ਤੇ ਸਮੋਸੇ ਜਿਵੇਂ ਖੋਲਿਆ ਓਦੇ ਅੰਦਰ ਓ ਨਿਕ- ਲਿਆ ਮਰਿਆ ਹੋਇਆ ਚੂਆ। ਬੜੀ ਖ਼ਬਰ ਫੈਲੀ ਸੀ। ਸਾਡੇ ਏਧਰ ਹੋਰ ਦੇਖ ਲਓ ਬ ਮਲਬ ਕਿ ਇਨਸਾਨੀਅਤ ਦੇ ਨਾਲ ਇੰਨਾ- ਖਿਲਵਾੜ ਹੋ ਰਿਆ ਨਾ। ਬਾਰ ਦੀ ਚੀਜ਼ਾਂ ਨੂੰ ਲੈ ਕੇ ਇੰਨਾ ਜ਼ਾਦਾ। ਕਿ ਬਸ ਕੀ ਅਣਗਿਣਤ ਕੋਈ ਗਿਣਤੀ ਨਈ ਹੈਗੀ।
ਬਸ ਏਹੀ ਤੇ ਚੀਜ਼ ਏ ਨਾ। ਮੰਨਦੇ ਹੈ ਨੀ ਬੱਚੇ।
ਦਿਨ ਵੱਧਦਾ ਈ ਜਾ ਰਿਆ ਕਦੀ ਕੁੱਛ ਆ ਜੇ ਹੁਣ ਨਵੀਂ -ਨਵੀਂ ਆਈਟਮਾਂ ਆਂਦੀ ਵੀਆਂ ਨੇ। ਨਵੇਂ ਨਵੇਂ ਚੀਜ਼ਾਂ ਆਂਦੀ ਪੀ ਨੇ ਫਾਸਟ ਫੂਡ ਵਿੱਚ। ਜਿਨਾਂ ਦੇ ਅਸੀ ਪੁਰਾਣੇ ਟੈਮ 'ਚ ਕਦੀ ਨਾਮ ਨੀ ਸੀ ਕਦੀ ਖਾਧੇ ਹੀ ਨੀ।
ਜਦੋਂ ਓ ਬਣਾਂਦੇ ਨੇ ਨਾ ਮੋਮਸ- ਜੇੜਾ ਬਣਾਂਦੇ ਨੇ ਔਰ ਮੈਦੇ ਨੂੰ ਪੈਰਾਂ ਨਾਲ ਮਲਦੇ ਨੇ।
ਪੈਰਾਂ ਨਾਲ ਗੁੰਦੇ ਨੇ ਆਟਾ। ਹਾਂਜੀ
ਫ ਫੇਰ ਵੀ ਜੇੜੇ ਬਾਜ਼ਾਰ ਦੇ- ਖਾਂਦੇ ਨੇ ਚਾਟ ਵਗੈਰਾ, ਗੋਲ ਗੱਪੇ ਵਗੈਰਾ, ਕਦੀ ਰਿਆ ਕਿੰਨੇ ਗੰਦੇ ਮੰਦੇੰ - ਦੇ ਹੱਥ ਓਦੇ ਗੋਲ ਗੱਪੇ ਬਣਾਂਦੇ ਪਾਣੀ ਹੱਥ ਨਾਲ ਘੋਲਦੇ ਨੇ।
ਹਾਂ ਪਾਣੀ ਵੀ ਹੱਥ ਨਾਲ ਓਹੀ। ਓਥੇ ਖਲੋਤੇ ਰੇਂਦੇ ਰੇੜੀ ਤੇ ਖਲੋਤੇ ਰੈਣੇ ਓਈ। ਪਸੀਨਾ ਯੇ ਓ ਸਾਰਾ ਕੁਛ ਓਨਾ ਨੇ- ਚੀ ਹੱਥਾਂ ਨਾਲ ਦੇਣਾ ਉਨਾ ਨੇ। ਉਨਾਂ ਨੇ ਕੇੜਾ ਗਲਵਜ਼ ਪਾਣੇ ਨੇ ਹੱਥ- ਵਿੱਚ ਕੋਈ ਦਸਤਾਨੇ ਪਾਣੇ ਨੇ ਕੁਛ ਨੀ ਪਾਣਾ।
ਓਈ ਤੇ ਕੈ ਰੀ ਨਾ ਵੀ ਅਸੀਂ ਘਰ ਵਿੱਚ ਕਿੰਨੀ ਸਾਫ਼ ਸੁਥਰੀ ਚੀਜ਼ ਨੂੰ ਰੱਖਣੇ ਆਂ। ਵੀ ਐ ਹੱਥ ਧੋ ਕੇ ਲੋ ਜੀ। ਹੱਥ ਧੋ ਕੇ ਐ ਕਰੋ ਜੀ। ਹੈਂ ਬਈ ਏ ਕੀਟਾਣੂ ਅ ਅ ਹੱਥਾਂ ਤੇ- ਤੇ ਕੀਟਾਣੂ ਲੱਗੇ ਹੁੰਦੇ ਨੇ ਫਲਾਣੀ ਚੀਜ਼ ਨੂੰ ਹੱਥ ਲਾਓ। ਘਰ ਏਨੀ ਸਾਫ਼ ਸਫ਼ਾਈ ਤੇ ਬਾਰ ਏਨਾ ਗੰਦ ਖਾ ਕੇ- ਤੇ ਬਿਮਾਰੀਆਂ ਪੈਦਾ ਕਰ ਲਿਆਂਦੇ ਨੇ ਹੋਰ ਕੀ।
ਹਾਂ ਹੁਣੇ ਮੈਂ ਪਰਸੋਂ ਖਾਧੀ। ਟਿੱਕੀ ਖਾਧੀ ਆਲੂ ਵਾਲੀ। ਤੇ ਖਾ ਤੇ ਲਈ ਹੁਣ ਘਰ ਆ ਕੇ ਮੇਰਾ- ਪੇਟ ਖ਼ਰਾਬ। ਮੇਰਾ ਪੇਟ ਦਰਦ। ਮੇ ਫੇਰ ਹਾਂ ਓਈ ਨਾ- ਕਦੋਂ ਦੀ ਬਣਾਈ ਹੋਈ ਰੱਖੀ ਹੋਈ ਉਨਾਂ ਨੇ ਟਿੱਕੀ ਹੁਣ ਏਨੀ ਬਣਾ ਲੈਂਦੇ ਨੇ। ਕੋਈ ਰੋਜ਼ ਤੇ ਇਨਾਂ ਦੀ ਵਿਕਦੀ ਨੀ। ਏਨੇ ਟਾਈਮ ਦੀ ਪੁਰਾਣੀ ਪਈ ਹੋਈ ਸੀ ਤੇ ਓਈ ਖਾਣਾ-
ਹੂੰ ਚਲੋ ਠੀਕ ਐ ਜੀ। ਓਕੇ ਸਾਸਰੀ ਕਾਲ ਜੀ ਠੀਕ।